ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਹਾਂਜੀ ਹਾਂਜੀ ਜੀ ਵਧੀਆ ਹੋਰ ਸੁਣਾਓ ਕੀ ਕਰ ਰਹੇ ਸੀਗੇ
ਮੈਂ ਬਸ ਹਜੇ ਕੰਮ ਕੁਮ ਕਰਕੇ ਬੈਠੀ ਹੈ ਸਵੇਰੇ ਉੱਠ ਜੋ ਉਹ ਕੰਮ ਹੀ ਨੀ ਮੁੱਕਦੇ ਜੀ
ਬਿਲਕੁਲ ਬਿਲਕੁਲ ਕਰਾਂ ਦੇ ਕੰਮ ਤੁਸੀਂ ਸਾਰਾ ਦਿਨ ਲੱਗੇ ਰਹੋ ਤਾਂਵੀ ਨੀ ਮੁੱਕਦੇ
ਤਾਂ ਵੀ ਨਹੀਂ ਮੁੱਕਦੇ ਸਹੀ ਗੱਲ ਹੈ ਕੋਈ ਕਿਥੋਂ ਸਟੋਰ ਸਾਫ਼ ਕਰ ਲੋ ਕੋਈ ਬਾਥਰੂਮ ਸਾਫ਼ ਕਰਲੋ ਹਨਾ ਕੁਛ ਨਾ ਕੁਛ ਲੱਗਿਆ ਹੀ ਰਹਿੰਦਾ
ਹਾਂ ਆਫਟਰ ਵੀਕ ਚਾ ਤ ਬਾਥਰੂਮ ਕਰ ਲਉ ਰੋਜ਼ ਇੱਕ ਕਮਰਾ ਵੀ ਫੜ ਲਓ ਨਾ ਫਿਰ ਵੀ ਇੱਦਰ ਲੱਗਦਾ ਪਤਾ ਨਹੀਂ ਕਿੰਨੇ ਦਿਨ ਹੋ ਗਏ। ਹਾਂ, ਨਜ਼ਰ ਆ ਹੀ ਜਾਣਾ, ਬਿਲਕੁਲ -ਬਿਲਕੁਲ।
ਸਾਰਾ ਦਿਨ ਹੀ
ਸਾਰਾ ਦਿਨ, ਇਹੀ ਕੰਮ ਹੀ ਚੱਲਦੇ ਰਹਿੰਦੇ।
ਤੇ ਤੁਸੀਂ ਸਵੇਰੇ ਕਿੱਦਾਂ ਫਿਰ ਉੱਠ ਕੇ, ਕੀ ਕੰਮ ਪਹਿਲੇ ਕੀ ਸਟਾਰਟ ਕਰਦੇ ਹੋ ਕੰਮ?
ਮੈਂ ਸਵੇਰੇ ਇੱਕ ਦਿਨਾਂ ਹੁਣ, ਬੱਚਿਆਂ ਦੇ ਕਰਕੇ ਥੋੜ੍ਹਾ ਜ ਲੇਟ ਉਠ ਦੀ ਮੈ ਤਾਂ ਕਰਕੇ ਹੁਣ ਥੋੜ੍ਹਾ ਜਿਹਾ, ਮਤਲਬ ਜਿੱਦਾਂ ਹੁਣ ਹਾਂਜੀ ਸਕੂਲ ਲੱਗ ਜਾਣੇ ਤਾਂ ਫਿਰ ਬਸ ਓਹੀ ਰੂਟੀਨ ਆਪਣੀ, ਛੇ ਵਜੇ ਉੱਠ ਕੇ ਤੇ ਸ਼ੁਰੂ ਕਰਲੋ ਕੰਮ।
ਹਾਂ ਸਹੀ ਗੱਲ ਏ, ਪੇਲੇ ਟਿਫਨ -ਟੂਫਨ ਤਿਆਰ ਕਰਦੇ ਹੋਓਗੇ ਬੱਚੇਆਂ ਦੇ,
ਪੇਲੇ ਟੀਫਨ ਤਿਆਰ ਕਰੋ ਫਿਰ ਬਾਅਦ ਵਿੱਚ ਆਪਣਾ ਨਾਸ਼ਤਾ ਖਾਣੇ ਦੀ ਤਿਆਰੀ ਆ ਫੇਰ ਘਰ ਦੇ ਕੰਮ, ਘਰ ਦੇ ਕੰਮ ਨੂੰ ਤਾਂ ਸ਼ੁਰੂ ਕਰਦੇ ਨੌ ਵੱਜ ਜਾਂਦੇ ਆ।
ਨੌ ਵੱਜ ਜਾਂਦੇ ਆ ਫੇਰ ਉਹ ਤੋਂ ਬਾਅਦ ਜਿੰਨੀ ਦੇਰ ਨੂੰ ਤੁਸੀਂ ਆਪ ਵਿਹਲੇ ਹੋਣਾ ਉਨੀ ਦੇਰ ਨੂੰ ਬੱਚਿਆਂ ਤੇ ਆਣ ਦਾ
ਉਨੇ ਕ ਟਾਈਮ ਨੂੰ ਬੱਚਿਆਂ ਨੇ ਆ ਜਾਣਾ ਫੇਰ ਫੇਰ ਰੋਟੀ ਪਾਣੀ ਬਿਲਕੁਲ ਬਿਲਕੁਲ ਫੇਰ ਓਹੀ ਦੋ ਕ ਵਜੇ ਫਰੀ ਹੋਏ, ਫਿਰ ਥੋੜ੍ਹਾ ਟਾਈਮ ਰੈਸਟ ਕੀਤੀ ਫਿਰ ਸ਼ਾਮ ਦਾ ਸ਼ੁਰੂ ਹੋ ਜਾਂਦਾ ਕੰਮ
ਹਾਂਜੀ -ਹਾਂਜੀ ਬਿਲਕੁਲ ਏ, ਈ ਸਾਰਾ ਦਿਨ ਲੇਡੀਜ਼ ਦਾ ਤਾ ਐ ਹੀ ਚੱਲਦਾ ਰੇਂਦਾ ਜੀ, ਹਾਂ ਕੰਮ ਕਰਲੋ ਅੱਛ ਅੱਛਾ ਦੇਖ ਲਓ ਤੁਸੀਂ ਰਾਤ ਨੂੰ ਬਾਰਾਂ ਵਜੇ ਤੱਕ ਵੀ ਜੇ ਤੁਸੀਂ ਖੜ੍ਹੇ ਹੋ ਨਾ ਤੁਹਾਨੂੰ ਕੋਈ ਨਾ ਕੋਈ ਕੰਮ ਨਜ਼ਰ ਆਈ ਜਾਵੇ
ਨਜ਼ਰ ਆ ਈ ਜਾਣਾ ਬਿਲਕੁਲ ਜੇ ਤਾਡੇ ਰੋਟੀ ਲੇਟ ਖਾ ਰਹੀ ਹੈ ਨਾ ਦਸ ਵਜੇ ਫੇਰ ਤਾਂ ਤੁਹਾਡੇ ਬਾਰਾਂ ਵੱਜ ਗ
ਬਾਰਾਂ ਵੱਜੇਦੇ ਈ ਵਜਦੇ ਅਰਾਮ ਨਾਲ ਕੋਈ ਹਨਾ ਮੈਂਗੋ ਸ਼ੇਕ ਪੀ ਰੇਆ ਫਿਰ ਰਾਤ ਤੋ ਹਨਾ ਓਹ ਭਾਂਡੇ ਹੋ ਜਾਂਦੇ ਆ, ਫਿਰ ਓਹ ਭਾਂਡੇ ਸਾਫ਼ ਕਰੋ, ਬਸ ਹਾਂਜੀ। ਜੀ ਹਾਂਜੀ ਏਹੀ ਚੱਲਦਾ ਰੈਂਦਾ ਸਾਰਾ ਦਿਨ।
ਚਲੋ ਸ ਹੈ ਨਾ ਟਾਈਮ ਨਾਲ ਖਾ ਲੈਂਦੇ ਖਾਣਾ, ਤਾਂ ਏਨਾ ਮੈਨੂੰ ਮੁਸ਼ਕਿਲ ਨਈ ਲੱਗਦਾ ਹੈਗਾ ਫੇਰ। ਫਿਰ ਮੈਂ ਦਸ ਵਜੇ ਤੱਕ ਫਰੀ ਹੋ ਜਾਂਨੀ ਮਤਲਬ ਸਤ ਸਾਢੇ ਸੱਤ ਅੱਠ ਵੱਜ ਜਾਂਦੇ ਸਾਨੂੰ ਹਾਂਜੀ।
ਨੌ ਵੱਜ ਜਾਂਦੇ, ਨੌ ਕ ਵਜੇ ਤੱਕ ਅਸੀਂ ਵੀ ਖਾ ਲੈਂਦੇ ਆ।
ਹਾਂਜੀ -ਹਾਂਜੀ। ਉਹ ਫਿਰ ਟਾਈਮਲੀ ਫਿਰ ਥੋੜ੍ਹਾ ਜਿਹਾ ਬੰਦਾ ਮਾਰਕੀਟ ਘੁੰਮ ਆਉਂਦਾ ਜਾਂ ਜ ਉੱਦਾਂ ਹੀ ਆਊਟ
ਵੋਕ ਤੇ ਚਲਾ ਜਾਂਦਾ ਅਸੀਂ ਵੀ ਏਦਾਂ ਹੀ ਕਰਦੇ ਹਾਂ ਕਈ ਵਾਰ ਨਾ ਰੋਟੀ ਖਾ ਕੇ ਅਸੀਂ ਬਾਹਰ ਫੇਰ ਜਾਂਨੇ ਆ
ਹਾਂਜੀ- ਹਾਂਜੀ ਓਹੀ ਚੱਕਰ ਹੈ ਨਾ ਹਾਂ, ਬਟ ਵਧੀਆ ਵਾ ਨਾ, ਥੋੜ੍ਹਾ ਡਾਇਜੈਸਟ ਵੀ ਹੋ ਜਾਂਦਾ।
ਨਈ ਸਹੀ ਗੱਲ ਐ, ਇੱਕ ਦਮ ਰੋਟੀ ਖਾ ਕੇ ਸੋਣਾ ਵੀ ਤਾਂ ਖ਼ਰਾਬ ਕਰਦਾ ਫੇਰ।
ਹਾਂਜੀ- ਹਾਂਜੀ ਬਿਲਕੁਲ ਤਾਂ ਕਰਕੇ ਏਦਾ ਹੋ ਜਾਂਦਾ। ਇੱਕ ਸਬਜ਼ੀ ਬਣਾਣ ਦਾ ਬੜਾ ਪੰਗਾ ਰੇਂਦਾ ਆ, ਜਦੋਂ ਮੰਡੀ ਜਾਓ ਅਤੇ ਸਮਝ ਹੀ ਨਹੀਂ ਆਉਂਦਾ ਕੀ ਲਈਏ ਕੀ ਅਸੀਂ
ਹਾਂ ਐਸ ਮੌਸਮ ਚ ਨਾ ਸਬਜ਼ੀਆਂ ਦਾ ਤਾਂ ਸਭ ਤੋਂ ਜ਼ਾਦਾ ਔਖਾ।
ਬੋਹਤ ਜ਼ਾਦਾ ਔਖਾ ਹੁੰਦਾ ਆ। ਨਈ ਲੱਗਦਾ ਬਣਾਈਏ ਕੀ, ਕੁਛ ਬੱਚੇ ਨੀ ਪਸੰਦ ਕਰਦੇ ਜੇ- ਜੋ ਚੀਜ਼ ਬੱਚੇ ਪਸਦ ਕਰਦੇ ਓਹ ਵੱਡੇਆਂ ਨੇ ਨਹੀਂ ਖਾਨੀ, ਆ ਹੀ ਕੁਛ ਚੱਲਦਾ ਰੇਂਦਾ ਸਾਡੇ ਹਾਂਜੀ। ਹਾਂਜੀ, ਬਿਲਕੁਲ
ਬਸ ਏਹੀ ਲੱਗਿਆ ਰੈਂਦਾ ਸਾਰਾ ਦਿਨ, ਘਰਾਂ ਚ ਤਾਂ ਏਦਾਂ ਈ ਆ ਬਸ ਕੋਈ ਨਾ ਕੋਈ ਕੰਮ ਲੈ ਕੇ ਤੇ ਬੈ ਜਾਓ ਤੇ ਓਹਨੂੰ ਲੱਗੇ ਰਹੋ ਬਸ ਹਾਂ
ਹਾਂ ਤੇ ਦੋ -ਦੋ ਸਬਜ਼ੀਆਂ ਬਨਾਣ ਨੂੰ ਤਾਂ ਵੈਸੇ ਨੀ ਦਿਲ ਕਰਦਾ ਤਾਂ ਸਵੇਰੇ ਏ ਸਾਡੀ ਨੀਡ ਨਹੀਂ ਸਹੀ ਹੈਗੀ ਅਤੇ ਮੈਨੂੰ ਤਾਂ ਬੜਾ ਮੁਸ਼ਕਿਲ ਲੱਗਿਆ ਮੈਂ ਪੋਚੇ ਲਾਏ ਅਤੇ ਮੈਨੂੰ ਇੱਦਾਂ ਲੱਗਿਆ ਮੈਂ ਤਾਂ ਨਾਹ ਲਿਆ ਹੁਣ ਹੀ
ਹਾਂ ਸਈ ਗੱਲ ਏ ਇੱਕੋ -ਇੱਕ ਦਿਨ ਨਾ ਆਵੇ ਮੇਡ ਤੇ ਉਹ ਔਖਾ ਆਪਣੇ ਆਪ ਨੂੰ ਬੜਾ ਹੋ ਜਾਂਦਾ ਚਲੋ ਝਾੜੂ ਪੋਚਾ ਤਾਂ ਕਰ ਜਾਂਦੀ ਹੈ ਨਾ
ਘਰ ਜਾਂਦੀਆਂ, ਇਨੇ ਨਾਲ ਹੀ ਥੋੜ੍ਹਾ ਜਿਹਾ ਆਪਣੇ ਆਪ ਨੂੰ ਰਿਲੈਕਸ ਹੋ ਜਾਂਦਾ ਆ ਹਾਂਜੀ। ਹਮ
ਆਪਣੇ ਆਪ ਤਾਂ ਕਰਨਾ ਪਵੇ, ਤੇ ਫੇਰ ਤਾਂ ਬੰਦਾ ਚਾਰ ਵਜੇ ਤੱਕ ਨਾ ਨਾ ਪਾਵੇ, ਨਹੀਂ ਸਹੀ ਗੱਲ ਐ ਜੇ ਆਪਾਂ ਆਪ ਝਾੜੂ ਪੋ 'ਚਾ ਹਨਾ, ਸਾਰੀ ਇੱਕ ਇੱਕ ਚੀਜ਼, ਪਹਿਲੇ ਸਵੇਰੇ ਡਸ ਟਿੰਗ ਕਰੋ, ਫਿਰ ਝਾੜੂ ਪੋਚਾ ਕਰੋ, ਉਹ ਕਿੱਥੇ ਬੰਦਾ ਚਾਰ ਵਜੇ ਤੱਕ ਨੀ ਵਿਹਲਾ ਹੁੰਦਾ ਫਰ।
ਫਰੀ ਹੁੰਦਾ ਹੈਗਾ। ਹੂਘ, ਉੱਦਣ ਤਾਂ ਜਿੱਦਣ ਤਾਂ ਕੱਪੜੇ ਧੋਣੇ ਹੋਣ, ਤਾਂ ਉੱਦਣ ਹੋਰ ਜ਼ਿਆਦਾ
ਉਸ ਦਿਨ ਤਾਂ ਬਸ ਪੁੱਛੋ ਹੀ ਨਾ ਤੁਸੀਂ, ਕੱਪੜੇ ਸੁੱਕਨੇ ਪਾਓ, ਹੁਣ ਆ ਮੌਸ ਮੌਸਮ ਏਦਾਂ ਦਾ ਐ, ਕਿ ਕੱਪੜੇ ਸੁੱਕਦੇ ਹੀ ਨੀ ਪਏ ਕੱਲ ਦੇ।
ਨਹੀਂ ਸੁੱਕਦੀ ਪਈ, ਮੈਂ ਚਾਰ ਵਾਰੀ ਕੱਪ ੜਆ ਨੂੰ ਨਾ ਅਹ, ਮਤਲਬ ਪਲਟਾਰ ਕੇ ਆਈ ਤੇ ਫੇਰ
ਹਾਂਜੀ ਹਾਂਜੀ ਬਿਲਕੁਲ, ਮੈਂ ਵੀ ਆਹ ਪੱਖਿਆਂ ਨੀਚੇ ਪਾ ਰਿਹਾ, ਬਾਹਰੋਂ ਲਿਆ ਲਿਆ ਕੇ ਪੱਖਿਆ ਨੀਚੇ ਪਾਉਦੇ ਆ, ਵੀ ਸੁੱਕ ਜਾਣ ਥੋੜੇ ਜਿਹੇ, ਉਹ ਸੀਲ ਸੀਲ ਹੀ ਰਹਿਣੀ, ਹੁਣ ਬੱਸ।
ਸਿੱਲ ਜੇ ਸਿੱਲੇ ਸਿੱਲੇ ਜੇ ਰਹਿੰਦੇ ਆ, ਬਿਲਕੁਲ ਹਾਂਜੀ ਇਏਦਾਂ ਹੀ, ਹੁਣ ਵੀ ਮੈਂ ਨਾ ਤੈਅ ਕਰ ਰਹੀ ਆ, ਮੈਨੂੰ ਇਦਾਂ ਲੱਗ ਰਿਹਾ ਐ, ਜਿੱਦ ਨਾ ਥੋੜੇ ਗਿੱਲੇ ਗਿੱਲੇ
ਗਿੱਲੇ ਗਿੱਲੇ ਹਾਂਜੀ, ਉਹ ਦਿਲ ਨ ਕਰਦਾ ਨਾ ਰੱਖਣ ਤੇ ਵੀ, ਏਦਾਂ ਫਿਰ ਸਮੈਲ ਆਦੀ। ਹਾਂਜੀ, ਹਾਂਜੀ।
ਹੂੰ।
ਕੰਮਾਂ ਨੇ, ਕੰਮ ਹੋਰ ਵਧਾ ਦੇਣਾ।
ਉਹ ਫੇਰ ਬੈਡ ਦੇ ਖਿਲਾਰ, ਖਿਲਾਰ ਕੇ ਰੱਖਣੇ ਪੈਂਦੇ ਆ।
ਤੋਂ ਬਾਅਦ ਸੰਭਾਲੋ ਉਹਨੂੰ ਚੱਕ ਕੇ ਹੈਨਾ, ਬਾਹਰੋਂ ਉਤਾਰੋ ਪਹਿਲੇ ਸੰਭਾਲੋ ਨਹੀਂ ਤਾਂ, ਸਿੱਧੀ ਤਿੱਖੀ ਧੁੱਪ ਲੱਗ ਜਾਵੇ ਕੱਪੜਿਆਂ ਨੂੰ ਤਾਂ ਫਟਾਫਟ ਸੰਭਾਲੋ।
ਸੰਭਾਲੋ, ਹਾਂਜੀ- ਹਾਂਜੀ।
ਤੇ ਹੁਣ ਤਾਂ ਦੁਪਹਿਰ ਦਾ, ਰੋਟੀ ਪਾਣੀ ਕਿੰਨੇਂ ਵਜੇ ਬਣਾਨੇ ਉ ਫੇ?
ਬਸ ਹੁਣ ਮੈਂ ਕਿਦਨਾ ਇੱਧਰੋਂ ਕੱਪੜੇ ਰੱਖ ਕੇ, ਤੇ ਫਰ ਕਿਚਨ 'ਚ ਵੜ ਜਾਣਾ ਆ।
ਹਾਂ, ਬਸ ਮੇਰਾ ਵੀ ਏਦਾਂ ਹੀ ਐ, ਬਸ ਮੈਂ ਵੀ ਹੁਣ ਰੋਟੀ ਬਣਾਨ ਲੱਗ ਜਾਣਾ, ਬਸ ਫੇਰ ਖਾ ਕੇ ਫੇਰ ਦੋ ਢਾਈ ਵਜੇ, ਮੈਂ ਫ੍ਰਰੀ ਹੁੰਨੇ ਹੁੰਨੇ।
ਉਹ ਐਕਚੁਲੀ ਬੱਚੇ ਹੁਣ ਹਜੇ ਲੇਟ ਉੱਠਦੇ ਆ ਨਾ, ਜੇ ਮੰਡੇ ਤੋਂ ਸਕੂਲ ਸ਼ੁਰੂ ਹੋਣੇ ਆ। ਤੇ ਫੇਰ ਤੁਹਾਨੂੰ ਪਤਾ, ਗਿਆਰਾਂ ਤੋਂ ਵੈਸੇ ਹੀ ਨਾਸ਼ਤੇ ਨੂੰ ਵੀ ਕਰ ਜਾਂਦੇ ਟਾਈਮ, ਹਾਂਜੀ ਤੇ ਬਸ, ਉਸ ਤੋਂ ਬਾਅਦ ਫਿਰ ਜੀ ਜੀ।
ਬਸ ਇਹ ਤਾਂ, ਚੱਲੀ ਜਾਂਦਾ ਜੀ ਕੰਮ ਤਾਂ ਇਹ 'ਚ ਏਦਾਂ ਹੀ ਰਹਿਣਾ, ਇਹ ਤੋਂ ਅੱਛਾ ਅ ਜੇ ਚਾਹੀਏ ਨਾ ਕਿ ਇਹ ਤੋਂ ਛੁੱਟੀ ਮਿਲ ਜਾਵੇ, ਛੁੱ
ਨਈ ਛੁੱਟੀ ਨੀ ਮਿਲ ਸਕਦੀ, ਚਾਹੇ ਤੁਸੀਂ ਵਰਕਿੰਗ ਵੂਮੈਨ ਉਹ, ਚਾਹੇ ਤੁਸੀਂ ਹਾਊਸ ਵਾਈਫ ਛੁੱਟੀ ਨੀ ਮਿਲੇਗੀ ਤੁਹਾਨੂੰ, ਹਾਂ।
ਆ ਕੰਮ ਵਾਲਿਆਂ ਨੂੰ ਅੱਛਾ, ਨੌਕਰੀ ਵਾਲਿਆਂ ਨੂੰ ਤਾਂ ਫੇਰ ਬੰਦਾ ਕਹਿ ਲੈਂਦਾ, ਇੱਕ ਦਿਨ ਦੀ ਛੁੱਟੀ ਮਿਲ ਗਈ ਜੀ ਸੰਡੇ ਨੂੰ ਰੈਸਟ ਕਰ ਲੈਂਦੇ।
ਸਾਡਾ ਤਾਂ ਸੰਡੇ ਨੂੰ ਸਗੋਂ ਕੰਮ ਹੁੰਦਾ ਆ, ਹੋਰ ਵੱਧ ਜਾਂਦਾ ਆ, ਹਾਂਜੀ। ਮਲ ਏਦਾਂ ਈ ਚੱਲਦਾ ਰਹਿਣਾ ਵਾ।
ਹੋਰ ਐ
ਹੋਰ ਕੋਈ ਮੁਸ਼ਕਿਲ ਨੀ ਲੱਗਦੀ ਹੈਗੀ, ਬਸ ਮੈਨੂੰ ਕਿਚਨ ਦੇ ਕੰਮਾਂ ਦਾ ਬੜਾ ਮੁਸ਼ਕਿਲ ਲੱਗਦਾ ਆ। ਬਸ ਮੇਰਾ ਕੋਈ ਓ ਮੈਨੂੰ ਇੱਕ ਸਵੇਰੇ ਸਵੇਰੇ ਹੁੰਦਾ, ਮੇਰਾ ਨਾਸ਼ਤਾ ਕੋਈ ਨਾ ਬਨਾ ਦੇਵੇ ਤੇ ਚਲੋ ਟੱਚ ਵੂਡ ਮੇਰੇ ਹਸਬੈਂਡ ਨਾ ਥੋੜਾ ਜਾ ਕਰਵਾ ਦਿੰਦੇ ਆ, ਮੇਰੇ ਨਾ। ਨਲ, ਚਾਹ ਮੈਂ ਉੱਠੀ ਆ, ਚਾਹ ਵਗੈਰਾ ਬਨਾ ਦੇਨੀ ਐ ਓਨਾਂ ਨੇ ਮੈਨੂੰ।
ਗੱਲ ਹਾਂਜੀ, ਏਦਾਂ ਤਾਂ ਮੇਰੇ ਵੀ ਕਰਾ ਦਿੰਦੇ ਆ, ਸਵੇਰੇ ਚਾਰ ਸੰਡੇ ਨੂੰ ਆਪ ਜੇ ਛੁੱਟੀ ਹੁੰਦੀ ਐ ਨਾ ਤੇ ਲੈ ਕੇ ਆਉਂਦੇ ਓ। ਉੱਪਰ ਬਨਾ ਕੇ ਹਾਂਜੀ-ਹਾਂਜੀ।
ਦਾਂ ਕਰ ਲੈਂਦੇ ਤੇ ਚਲੋਂ ਬੀ ਨਾ ਇੰਨਾ ਮੁਸ਼ਕਿਲ ਨਈ ਲੱਗਦਾ ਹੈਗਾ ਫੇਰ ਅਪਨੇ ਆਪ ਨੂੰ।
ਸਈ ਗੱਲ ਐ ਬਿਲਕੁਲ। ਸਵੇਰੇ-ਸਵੇਰੇ ਓਨੂੰ ਦੁੱਧ ਵੀ ਮੇਰੇ ਬੇਟੇ ਨੂੰ ਓਹੀ ਲਿਆ ਕੇ ਦੇਂਦੇ ਛੋਟੇ ਟਾ ਨਾ ਹਾਲੇ ਓ ਬੋਤ ਤੇ ਦੁੱਧ ਸਵੇਰੇ ਇੱਕ ਵਾਰ ਓ ਤੜਕੇ ਪੀਂਦਾ। ਪੰਜ-ਛੇ ਵਜੇ ਆਪ ਈ ਓਨੂੰ ਦੁੱਧ ਪਿਲਾਂਦੇ ਹਾਂਜੀ ਲਿਆ ਕੇ ਬਨਾ ਕੇ ਦੇ ਦੇਂਦੇ। ਪਿਲਾ ਦਿੰਦੇ ਆ। ਕਿਉਂਕਿ ਮੈਨੂੰ ਨਾ ਰਾਤ ਨੂੰ ਸੌਦੇ ਬੜਾ ਲੇਟ ਟਾਈਮ ਹੋ ਜਾਂਦਾ ਸਵੇਰੇ ਮੈਨੂੰ ਜਿੰਨਾ ਮਰਜ਼ੀ ਕੰਮ ਕਰਾ ਲੋ ਪਰ ਮੈਂ ਨਾ ਰਾਤ ਨੂੰ ਨੀ ਉੱਠ ਸਕਦੀ।
ਨਈ ਉੱਠ ਸਕਦੇ ਨਈ ਉੱਠ ਹੁੰਦਾ ਹੈਗਾ ਕਿਉਂਕਿ ਆਪਸ ਸਾਰਾ ਦਿਨ ਤੇ ਕੰਮ ਕਰਦੇ ਆ ਹਨਾ ਤੇ ਰਾਤ ਨੂੰ ਵੀ ਨਾ ਚੱਜ ਨਾ ਸੁੱਤੀ ਤਾਂ ਬੋਡੀ ਫਿਰ ਨਈ ਓ
ਓ ਫੇਰ ਸਵੇਰੇ ਇਸ ਕੰਮ ਨੀ ਹੁੰਦਾ ਫਿਰ ਕੋਈ ਵੀ ਫੇਰ ਏਹੀ ਲੱਗਿਆ ਰਹਿੰਦਾ। ਕਿ ਹਾਏ ਸਰੀਰ ਟੁੱਟਦਾ ਪਿਆ।
ਜੀ, ਜੀ, ਜੀ ਓਹੀ ਚੱਕਰ ਹੁੰਦਾ ਆ।
ਤੇ ਫੇਰ ਸ਼ਾਮ ਨੂੰ ਤੁਸੀਂ ਕਿੱਦਾਂ ਫਿਰ ਸ਼ਾਮ ਨੂੰ ਕਿੰਨੇ ਵਜੇ ਸਬਜ਼ੀ ਬਨਾਨ ਲੱਗਦੇ ਓ ਛੇ-ਸੱਤ ਵਜੇ।
ਹਾਂ ਜੇ ਮੇਰੀ ਦੁਪਹਿਰ ਨੂੰ ਬਨੀ ਏ ਨਾ ਫੇਰ ਤਾਂ ਮੈਂ ਸ਼ਾਮ ਨੂੰ ਫ੍ਰੀ ਆਂ। ਫੇਰ ਮੈਨੂੰ ਸਵੇਰ ਦੀ ਟੈਂਸ਼ਨ ਹੁੰਦੀ ਮੈਂ ਸਵੇਰ ਨੂੰ ਕੀ ਕਰਵਾਉਂਗੀ ਹਾਂਜੀ ਹਾਂ ਸਾਢੇ ਪੰਜ-ਛੇ ਛੇ ਕ ਵਜੇ ਹਾਂਜੀ ਛੇ ਕੁ ਵਜੇ ਫਿਰ ਬੈ ਕਿਚਨ 'ਚ ਵੜ ਜਈਦਾ ਕਰਨ ਨੂੰ ਕੰਮ।
ਹਾਂਜੀ-ਹਾਂਜੀ।
ਹਾਂ।
ਬਸ ਐਹੀ ਲੱਗਿਆ ਰਹਿੰਦਾ ਫੇਰ ਰਾਤ ਤੱਕ ਕੰਮ ਰਸੋਈ 'ਚ ਈ ਬੰਦਾ ਕੋਈ ਦੁੱਧ ਪੀਨਾ ਕਿਸੇ ਨੇ ਕੁਛ ਤਾਂ ਵੀ ਚੱਲਦਾ ਈ ਰਹਿੰਦੈ।
ਤਾਂ ਵੀ ਚੱਲਦਾ ਈ ਰਹਿੰਦੈ ਬਿਲਕੁਲ ਬਿਲਕੁਲ।
ਹਾਂ ਉਸ ਤੋਂ ਬਾਦ ਵੀ ਥੋੜ੍ਹਾ ਬੋਤ ਕੁਛ ਨਾ ਕੁਛ ਤਾਂ ਚੱਲੀ ਜਾਨਾ।
ਤੇ ਨੀ ਇੰਨਾ ਟਾਈਮ ਲੱਗਦਾ ਜੇੜੇ ਛੋਟੇ-ਛੇਟੇ ਕੰਮ ਹੁੰਦ ਤੇ ਨਾ ਓਨਾਂ ਦੇ ਬੋਤ ਅ ਟਾਈਮ ਲੱਗਦੇ ਐ ਭਾਂਡੇ ਕੱਠੇ ਨਈ ਹੁੰਦੇ ਬਿਲਕੁਲ ਨਈ ਹੁੰਦੇ ਮੈਂ ਮੈਨੂੰ ਮੈਨੂੰ ਪਤਾ ਐ ਮੈਂ ਦਿਹਾੜੀ ਦੇ ਪੰਜ ਵਾਰੀ ਬਰਤਨ ਸਾਫ਼ ਕਰਦੀ ਆਂ।
ਮੇਰੇ ਤਾਂ ਮੇਰੇ ਵੀ ਏਹੀ ਹਾਲ ਐ ਜਦੋਂ ਜਾਣਾ, ਜਦੋਂ ਜਾਣਾ ਕੁਛ ਨਾ ਕੁਛ
ਹਾਂਜੀ-ਹਾਂਜੀ ਏ ਤੇ ਹੈ।
ਬਸ ਸਵੇਰੇ ਜੇੜੇ ਰਾਤ ਨੂੰ ਰੈਸਟ ਕਰ ਲਈ ਨਾ ਓਹੀ ਹੈ। ਅੱਗੇ ਹਾਂ ਦੁਪਹਿਰ ਨੂੰ ਮੈਂ ਜ਼ਰੂਰ ਕਵਿ ਚ ਅ ਸੋ ਜਾਂਦੀ ਸੀਗੀ ਥੋੜ੍ਹੀ ਦੇਰ ਪਰ ਐ ਹੁੰਦਾ ਕਿ ਚਲੋ ਜੇ ਕੋਈ ਕੰਮ ਐ ਨਾ ਤੇ ਬੱਚਾ ਜੇ ਸੁੱਤਾ ਹੋਇਆ ਨਾ ਤਾਂ ਅਪਨਾ ਕੰਮ ਕਰ ਲੋ ਪਹਿਲੇ।
ਜੀ ਇਹ ਤੇ ਹੈ ਬਿਲਕੁਲ ਛੋਟੇ ਬੱਚੇ
ਓਹਦੇ 'ਚ ਹੁੰਦਾ ਕੋਈ ਕੱਪੜੇ ਪਏ ਆ ਉਹ ਸੰਭਾਲ ਲਓ ਹਨਾ।
ਮੇਰੇ ਭਾਬੀ ਨੇ ਹਾਂਜੀ ਹਾਂਜੀ। ਹੁਣ ਬੱਚਾ ਸੁੱਤੇ ਹੋਣ ਨਾ ਦਿਨੇ ਤਾਂ ਫਿਰ ਵੀ ਥੋੜ੍ਹੇ ਆਪਣੇ ਆਪ ਨੂੰ ਹੁੰਦਾ ਚੱਲ ਹੁਣ ਅਸੀਂ ਵੀ ਰੈਸਟ ਕਰ ਲਈਏ। ਪਰ ਨਹੀਂ ਹੁੰਦੀ ਹੈਗੀ
ਤੁਹਾਡੀ ਆਵਾਜ਼ ਬਹੁਤ ਸਲੋਅ ਹੋ ਗਈ ਹੁਣ ਫੇਰ ਹੈਲੋ ਹਾਂਜੀ ਹਾਂਜੀ।
ਹਾਂਜੀ। ਮੈਂ ਕਿਹਾ ਬੇਬੀ ਸੁੱਤੀ ਹੋਣ ਨਾ ਉਦੋਂ ਆਪ ਨੂੰ ਵੀ ਦਿਲ ਕਰਦਾ ਸੋ ਲਈਏ।
ਹਾਂਜੀ ਹਾਂਜੀ ਆਪ ਨੂੰ ਬੜਾ ਓ ਹੁੰਦਾ ਕਿ ਚਲੋ ਬੰਦਾ ਨਾ ਕੰਮ ਕਰ ਲਵੇ ਜਿਹੜਾ ਕੰਮ ਨਹੀਂ ਉਹ ਕਰਨ ਦਿੰਦੇ ਜਿਵੇਂ ਹੁਣ ਮੈਂ ਕੰਮ ਕੱਪੜੇ ਵੀ ਸੰਭਾਲਣ ਲੱਗੋ ਨਾ ਵਿੱਚ ਆ ਕੇ ਕੱਪੜਿਆਂ ਨੂੰ ਕਦੇ ਉੱਥੇ ਸੁੱਟਣਗੇ ਕਦੇ ਉੱਥੇ ਸੁੱਟੇਗਾ ਉਹ ਫੇਰ ਮੇਰੇ ਕੋਲ ਹੁੰਦਾ ਨੀ ਕੰਮ ਜਦੋਂ ਸੁੱਤਾ ਹੁੰਦਾ ਨਾ ਮੈਂ ਤਾਂ ਉਦੋਂ ਹੀ ਕੰਮ ਕਰਦੀ ਹਾਂ। ਨਾਲੇ ਵਿਹਲੇ ਫੇਰ ਉਹਦੇ ਉੱਠਣ ਤੱਕ।
ਜੀ- ਜੀ- ਜੀ ਬਿਲਕੁਲ ਫੇਰ ਇਹਨਾਂ ਦੇ ਟੋਇਸ ਸਾਂਭੋ ਏ ।
ਹੋਰ ਬਸ ਏਹ ਕੰਮ ਦਾ ਤਾਂ ਖਤਮ ਹੋਣਾ ਨੀ ਬਸ ਏਦਾਂ ਹੀ ਚੱਲ ਦਹਿਣਾ ਹੈ ਤਾਂ ਪਰ ਇਹਵੀ ਕਿ ਕੰਮ ਬਿਨਾਂ ਵੀ ਗੁਜ਼ਾਰਾ ਨੀ ਹੈਗਾ ਨਾ ਕੰਮ ਵੀ ਕਰਨਾ ਬਹੁਤ ਜ਼ਰੂਰੀ ਹੈ ਕਿੱਦਾਂ ਨਾ।
ਇਕ ਤਰ੍ਹਾਂ ਫੀਲ ਹੁੰਦਾ ਹੈ।
ਕਿੱਦਾਂ ਕਿ ਕੁੱਝ ਵਿਹਲੇ ਚੰਗਾ ਵੀ ਨੀ ਲੱਗਦਾ ਬਹਿਣਾ।
ਹਮ- ਹਮ- ਹਮ- ਹਮ ਮੈਂ ਤੁਹਾਨੂੰ ਦੱਸਦੀ ਮੇਰੇ ਨਾ ਕਾਫੀ ਇੱਧਰ ਨੌਚ ਆ ਉਹਨਾ ਨੇ ਸਾਰੇ ਦਿਨ ਲਈ ਮੇਢ ਰੱਖੀ। ਨਈਂ, ਜਦਕਿ ਨਾ ਮੇ ਬੱਚੇ ਵੀ ਚਲੋ ਸੁੱਖ ਨਾਲ ਵੱਡੇ ਐ ਜਾਂ ਸਕੂਲ ਵਗੈਰਾ ਜਾਂਦੇ ਐ ਪਰ ਸਾਰਾ ਦਿੱਲੀ ਮੇਲ ਰੱਖੀ, ਹੈਲੋ, ਹਾਂਜੀ-ਹਾਂ ਜੀ, ਮੈਂ ਕਿਹਾ ਮੇਰੀ ਨਾ ਇੱਧਰ ਨੌਨ 'ਚ ਹੈਗੀ ਆ ਕਾਫੀ, ਮਤਲਬ ਕਾਫ ਸਾਰੇ ਦਿਨ ਲਈ ਉਹਨਾਂ ਨੇ ਨਾ ਆਪਣੀ ਮੇਡ ਰੱਖੀ ਹੋਈ ਆ। ਹਾਂ, ਫਿਰ ਮੈਂ ਉਹਨਾਂ ਨੂੰ ਪੁੱਛਦੀ ਹੁੰਨੀ ਆ, ਤਾਡੇ ਟਾਈਮ ਕਿੱਦਾਂ ਨਿਕਲਦਾ ਐ ਸਾਰਾ ਦਿਨ ਮੇਰੇ ਦੇ ਸਿਰ 'ਤੇ ਵੀ। ਹੋਰ ਸੁਣਾਓ, ਮੌਸਮ ਕਿੱਦਾਂ ਅੱਜ ਤੁਹਾਡੇ ਇੱਧਰ? ਮੈਂ ਕਿਆ ਮੌਸਮ ਕਿੱਦਾਂ ਤੁਹਾਡੇ?
ਹਾਂ, ਚਲੋ ਠੀਕ ਐ ਜੀ ਸਾ ਸ਼ੀਕਾਲ ਕਰਦੇ ਮੈਂ ਬਾਅ'ਚੋਂ ਫੇਰ। ਠੀਕ ਐ ਜੀ, ਠੀਕ ਐ, ਓਕੇ।